ਹੈਲੋ ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ?
ਬਹੁਤ ਵਧੀਆ, ਤੁਸੀਂ ਕਿਵੇਂ ਹੋ?
ਕਿਵੇਂ ਮੈਂ ਹੋਰ ਘਰ ਸਭ ਕਿਵੇਂ ਆ?
ਸਭ ਵਧੀਆ ਤੁਸੀਂ ਦੱਸੋ?
ਹਾਂਜੀ-ਹਾਂਜੀ, ਵਧੀਆ ਸਭ। ਹੋਰ ਕੀ ਕਰ ਰਹੇ ਸੀ?
ਕੱਲ ਛੁੱਟੀਆਂ ਚੱਲ ਰਹੀਆਂ ਨੇ। ਤਾਂ ਸੋਸ਼ਲ ਮੀਡੀਆ ਸਕਰੋਲ ਚ ਹੁੰਤਾ।
ਕੀ ਕਰਦਾ।
ਬੱਚੇ ਵੀ ਫੇਰ ਛੱਡਦੇ ਨੀ ਨਾ ਫੋਨ।
ਕੱਲ ਰਹੀ ਹੈ। ਗਿਆ ਜਾਂ ਤਾਂ ਟੀ ਵੀ ਤੇ ਵੇਖ। ਦੇਖਲੋ ਨਹੀਂ, ਤਾਂ ਫੇਰ ਫੋਨ ਤੇ ਪੂਰਾ ਟਾਈਮ ਸੋਸ਼ਲ ਮੀਡੀਆ ਅੱਜ ਇੰਨੀਆਂ ਹੋਗਿਆ। ਤੇ ਉਹਦੇ ਤੋਂ ਹੀ ਸਾਨੂੰ ਅਪਡੇਟ ਮਿਲ। ਮਿਲਦੀ ਹੈ ਬਟ ਵੇਖਿਆ ਜਾਵੇ ਤਾਂ ਉਹਦੇ ਬੈਡ ਇਫੈਕਟ ਵੀ ਹੈਗੇ ਆ।
ਸਹੀ ਗੱਲ ਹੈ।
ਪ੍ਰਭਾਵ ਦੋਵਾਂ ਦੇ ਦੋਵੇਂ ਹੁੰਦੇ ਆ ਲਾਈਕ ਚੰਗਾ ਵੀ ਹੁੰਦਾ ਤੇ ਬੁਰਾ ਵੀ ਹੁੰਦਾ ਹੈ।
ਹਾਂਜੀ ਇਹ ਤਾਂ ਹੈ।
ਅੱਜ ਕੱਲ੍ਹ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ।
ਹਾਂਜੀ ਇਹ ਤਾਂ ਹੈ ਸਹੀ ਗੱਲ ਹੈ।
ਇਹਦੇ ਕਈ ਸਭ ਲੱਗੇ ਰਹਿੰਦੇ ਨੇ ਸਹੀ ਗੱਲ ਹੈ ਇਹਦੇ ਕਈ ਫਾਇਦੇ ਵੀ ਨੇ ਨਾਲ ਹੀ ਨਾਲ ਦੋਸਤਾਂ ਸਾਰੇ ਪਰਿਵਾਰ ਨਾਲ ਜੁੜੇ ਰਹਿਣ ਦਾ ਵੀ ਇਹਦੇ ਤੋਂ ਹੀ ਮੌਕਾ ਮਿਲਦਾ ਹੈ।
ਮਿਲਦਾ ਵੀ ਅਸੀਂ ਦੂਰ ਵੀ ਹੋ ਰਹੇ ਇੱਕ ਤਰ੍ਹਾਂ ਨਾਲ ਹਨਾ, ਹਰ ਕੋਈ ਆਪਣੇ ਫੋਨ ਵਿੱਚ ਲੱਗਿਆ ਰਹਿੰਦਾ। ਤਾਂ ਆਪਸ ਵਿੱਚ ਕੋਈ ਗੱਲਬਾਤ ਹੀ ਹੁੰਦੀ
ਸਹੀ ਗੱਲ ਹੈ ਦੇਖਿਆ ਜਾਵੇ ਤਾਂ ਦੂਰ ਵਾਲਿਆਂ ਨਾਲ ਤਾਂ ਅਸੀਂ ਕਨੈਕਟ ਕਰ ਲੈਦੇ ਹਾਂ। ਉਹਦੇ ਨਾਲ ਹੀ ਜੁੜੇ ਰਹਿੰਦੇ ਹਾਂ, ਬਟ ਜੇ ਅਸੀਂ ਨੇੜੇ ਵਾਲਿਆਂ ਦੀ ਗੱਲ ਕਰੀਏ ਤੇ ਉਹਨਾਂ ਨਾਲ ਤਾਂ ਵਿਛੜ ਹੀ ਰਹੇ ਹਾਂ ਆਪਸ ਚ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਜਦੋਂ ਵੀ ਚਾਰ ਲੋਕੀ ਬੈਠੇ ਸਾਰੇ ਆਪਦੇ ਆਪਦੇ ਫੋਨ ਫੜ ਕੇ
ਫੋਨ ਤੇ ਸਹੀ ਗੱਲ ਹੈ।
ਅਸੀਂ ਤਾਂ ਹੁਣ ਆਪ ਘਰ ਦੇ ਵਿੱਚ ਹੁਣ ਨੋ ਮੋਬਾਇਲ ਜੋਨ ਬਣਾ ਲਿਆ ਬਸ, ਡਾਇਨਿੰਗ ਟੇਬਲ ਤੇ ਮਤਲਬ ਕਦੇ ਵੀ ਨਾ ਡਿਨਰ, ਨਾ ਲੰਚ ਕਰਦੇ ਟਾਈਮ ਵੀ ਫੋਨ ਯੂਜ ਨਹੀਂ ਕਰਨਾ।
ਬਹੁਤ ਵਧੀਆ। ਗੱਲ ਹੈ ਤਾਂ ਪਰ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਬਹੁਤ ਨਹੀਂ ਕਿਤੇ ਅਗਰ ਦੇਖਿਆ ਜਾਵੇ ਤਾਂ ਜੇ ਮੈਂ ਗੱਲ ਕਰਾਂ ਨਿਊਜ ਦੀ ਜੇ ਅੱਜ ਕੱਲ ਕੀ ਚੱਲ ਰਿਹਾ ਹੈ ਤਾਂ ਉਹਦੇ ਲਈ ਤਾਂ ਅਪਡੇਟ ਕਰਦਾ ਹੀ ਹੈ, ਬਟ ਦੂਜੇ ਪਾਸੇ ਤੇ ਵੇਖਿਆ ਜਾਵੇ ਤਾਂ ਇੱਕ ਤੇ ਨੁਕਸਾਨ ਬਹੁਤ ਨੇ। ਜ਼ਿਆਦਾ ਇਸਤੇਮਾਲ ਕਰਨ ਨਾਲ ਏ ਲਾਈਫ ਚ ਵੀ ਇਫੈਕਟ ਕਰਦਾ ਹੈ, ਦੂਜੇ ਪਾਸੇ ਵੇਖਿਆ ਜਾਵੇ ਤੇ
ਕਈ ਲੋਕ ਲੋਕਾਂ ਲਈ ਇਨਕਮ ਦਾ ਵੀ ਸੋਰਸ ਬਣਦਾ ਨਾ।
ਹੂੰ।
ਹੂੰ ਸਹੀ ਗੱਲ ਹੈ। ਮਤਲਬ ਬੈਨੀਫਿਸ਼ੀਅਲ ਜ਼ਿਆਦਾ ਇਹ। ਹਨਾ, ਨੁਕਸਾਨ ਘੱਟ ਹੈ, ਫੇਰ ਉਸ ਹਿਸਾਬ ਨਾਲ ਪਰ ਲੋਕਾਂ ਨੂੰ ਲਿਮਿਟ ਚ ਨਹੀਂ ਨਾ ਯੂਜ ਕਰਨਾ।
ਸਹੀ ਗੱਲ ਹੈ ਕੁੱਝ ਲੋਕ ਨਾ ਸੋਸ਼ਲ ਮੀਡੀਆ ਦੀ। ਆਦਤ ਦੇ ਕਾਰਨ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਸਮੇ ਨਹੀਂ ਦੇ ਪਾਉਂਦੇ। ਉਹ ਇੰਨਾ ਐਕਸੈਸਡ ਯੂਜ ਕਰ। ਨੇ ਕਿ ਉਹ ਭੁੱਲ ਗਏ ਨੇ ਇਸ ਤੋਂ ਇਲਾਵਾ ਵੀ ਬਾਹਰਲੀ ਦੁਨੀਆਂ ਆ ਪੀਸੀ ਕਲਰ ਐਕਟੀਵਿਟੀ ਨੇ।
ਹਾਂਜੀ। ਉਹ। ਕਹਾਵਤ। ਇੰਗਲਿਸ਼ ਵਿੱਚ ਕਹਿੰਦੇ ਐਕਸਸ। ਆਫ ਐਵਰੀਥਿੰਗ ਇਜ਼ ਬੈਡ ਟੂ ਹੈਲਥ ਵੀ ਹਰ ਇੱਕ ਚੀਜ਼ ਦੀ ਜਿਹੜੀ ਬਹੁਤ। ਤਾਤ ਹੁੰਦੀ ਹੈ ਬਹੁਤ ਲੋੜ ਤੋਂ ਵੱਧ। ਮਤਲਬ ਬੁਰਾ ਹੀ ਹੁੰਦਾ ਸੀ। ਸਾਡੇ ਲਈ ਚੰਗਾ ਨਹੀਂ।
ਸਹੀ ਗੱਲ ਹੈ। ਤਾਂ ਹੀ ਕਰਕੇ ਪੂਰੀ ਤੰਗ ਚ ਪੂਰੀ ਤਰ੍ਹਾਂ। ਚੰਗਾ ਹੈ ਤਾਂ ਨਹੀਂ ਪੂਰੀ ਤਰ੍ਹਾਂ ਮਾੜੀ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਅਸੀਂ ਇਹਦਾ ਇਸਤੇਮਾਲ ਕਿਵੇਂ ਕਰਦੇ ਹਾਂ ਤੇ ਕਿੰਨਾ ਕਰਦੇ ਹਾਂ। ਜੇ ਘੱਟ ਕਰਾਂਗੇ ਤਾਂ ਉਸ। ਤੁਹਾਡੇ ਲਈ। ਐਨਾ ਹੀ ਵਧੀਆ ਜੇ ਜ਼ਿਆਦਾ ਕਰਾਂਗੇ ਤੇ ਉਹੀ ਸਾਡੇ ਲਈ ਨੈਗੇਟਿਵ ਇੰਪੈਕਟ ਬਣ ਜਾਂਦਾ ਉਹਦਾ।
ਸਹੀ ਗੱਲ ਇਹ ਬਣਿਆ ਦੇਖੋ ਇੱਕ ਬੰਦੇ ਦੀ ਸੁਵਿਧਾ ਲਈ ਬਣਿਆ ਸੀਗਾ ਹਨਾ। ਬਟ ਹੁਣ ਬੰਦੇ ਨੇ। ਨੂੰ ਮਤਲਬ ਆਪਣੇ ਐਵੇਂ ਪੂਰਾ ਰਗ ਰਗ ਚ। ਸਾਲ ਇੱਕ ਤਰ੍ਹਾਂ ਨਾਲ ਆਪਣੀ ਆਦਤ। ਬਣਾ ਲਿਆ ਇਹਨੂੰ ਹਨਾ ਮਤਲਬ ਪਹਿਲਾਂ ਆਪਾਂ ਆਪਾਂ ਕਹਿੰਦੇ ਸੀਗੇ ਕਿ ਹਾਂ ਬ। ਬੱਚੇ। ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਬੱਚੇ। ਠੀਕ ਮੈਨੂੰ ਤਾਂ ਲੱਗਦਾ ਮੈਂ ਬੜਿਆਂ ਨੂੰ ਵੀ ਦੇਖਦੀ ਹਾਂ। ਸੋ ਕੇ ਉੱਠ ਰਹੇ ਹੈ ਰਾਤ ਨੂੰ। ਤੁਹਾਡੀ ਨੀਂਦ ਖੁੱਲ ਰਹੀ ਹੈ ਤਾਂ ਦੇਖ ਰਹੇ ਨੇ ਕੋਈ ਨੋਟੀਫਿਕੇਸ਼ਨ ਦਾ ਨੀ ਕੋਈ ਮੈਸੇਜ ਨੇ ਅੱਧੀ ਰਾਤ ਨੂੰ ਦੱਸੋ ਤੁਹਾਨੂੰ ਕੀ ਇਹੋ ਜਹੀ ਐਮਰਜੈਂਸੀ ਹੋਈ ਤੁਸੀਂ ਫੋਨ ਦੇਖਣਾ ਪੈ ਗਿਆ ਵਾਸ਼ਰੂਮ ਉੱਠ ਰਹਾ ਵਾਸ਼ ਰੂਮ ਜਾਣ ਲਈ ਆ ਕੁਛ। ਪਾਣੀ ਬੇਲੀ ਦਾ ਵੀ ਹੋਣ ਦੇਖ ਰਹੇ ਆ।
ਸਹੀ ਗੱਲ ਹੈ ਇਹਦੇ ਚ ਅਸੀਂ ਛੋਟਿਆਂ ਦਾ। ਕਸੂਰ ਨਹੀਂ ਕੱਢ ਸਕਦੇ ਕਿਉਂਕਿ ਵੱਡੇ। ਵੱਡੇ ਹੋਣ ਛੋਟੇ ਹੋਣ ਸਾਰਿਆਂ ਨੂੰ ਅੱਜ ਕੱਲ ਫੋਨ ਚਾਹੀਦਾ ਹੀ ਚਾਹੀਦਾ ਤੁਸੀਂ ਸੜਕ ਤੇ ਜਾਂਦੇ ਵੇਖ ਲਓ ਤਾਂ ਫੋਨ ਚੱਲਦਾ ਹੋਇਆ ਤੇ ਉੱਤੇ ਵੇਖਲੋ ਤਾਂ ਫਣ ਚਲਦਾ ਹੁੰਦਾ ਬੈਠ ਕੱਠੇ ਹੋਏ ਤਾਂ ਫੋਨ ਫੋਨ ਦੇ ਬਿਨਾਂ ਅੱਜ ਕੱਲ੍ਹ ਜ਼ਿੰਦਗੀ ਰਹਿ ਹੀ ਨੀ ਗਈ ਏਦਾਂ ਲੱਗਦਾ ਫੋਨ ਹੈਗਾ ਤਾਂ ਹੀ ਜੀਨੇ ਪਏ ਅਦਰਵਾਈਜ਼ ਤਾਂ ਜ਼ਿੰਦਗੀ ਨਹੀਂ ਹੁੰਦੀ
ਸਹੀ ਗੱਲ
ਇਹਦਾ ਇਨਾ ਜ਼ਿਆਦਾ ਲੋਕਾਂ ਤੇ ਇਹਦਾ ਇਫੈਕਟ ਆ ਗਿਆ ਸੋਸ਼ਲ ਮੀਡੀਆ ਦਾ ਪੂਰਾ ਦਿਨ ਸਕਰੋਲ ਕਰਕੇ ਕਦੇ ਕੁਛ ਕਦੇ ਖੁਸ਼
ਬੱਚੇ ਦੇਖੋ ਬੱਚੇ ਕੀ ਸਿੱਖਣਗੇ ਸਾਡੇ ਤੋਂ ਹੁਣ ਜਦ ਅਸੀਂ ਚਲਾ ਰਹੇ ਹਾਂ ਬੱਚਿਆਂ ਨੇ ਤਾਂ ਸਾਨੂੰ ਫੋਲੋ ਕਰਨਾ ਜੋ ਅਸੀਂ ਕਰਨਾ ਉਹੀ ਬੱਚਿਆਂ ਨੇ ਸਿੱਖਨਾ ਅੱਗੇ ਹਨਾ ਸਾਡੇ ਹੱਥ ਵਿੱਚ ਉਹ ਨੀ ਫੋਨ ਛੁਡੂਗਾ ਬੱਚਿਆਂ ਦੇ ਵੀ ਨੀ ਉਹ ਵੀ ਫੇਰ ਰੋਂਦੇ ਆ ਸਾਨੂੰ ਫੋਨ ਦੋ
ਸਹੀ ਗੱਲ ਹੈ ਜੇ ਨਾ ਅਸੀਂ ਮਾਇੰਡ ਬਣਾਈਏ ਕਿ ਅਸੀਂ ਦਿਨ ਚ ਇੰਨੀ ਇਨਾ ਟਾਈਮ ਹੀ ਫੋਨ ਚਲਾਉਣਾ ਮੈਨੂੰ ਨੀ ਲੱਗਦਾ ਇਹ ਪੋਸੀਬਲ ਹੋ ਰਿਹਾ ਲੋਕਾਂ ਲਈ ਮੈਂ ਜੇ ਆਪਦੀ ਹੀ ਗੱਲ ਕਰਾਂ ਤੇ ਮੈਂ ਆਪਣੇ ਆਪ ਨੂੰ ਬਹੁਤ ਟਾਰਗੇਟ ਕਰਦੀ ਹਾਂ ਕਿ ਬਈ ਮੈਂ ਇਨਾ ਹੀ ਇਸ ਮੀਡੀਆ ਲਈ ਮੈਂ ਇੰਨਾ ਹੀ ਟਾਈਮ ਦੇਣਾ ਇਸ ਤੋਂ ਬਾਅਦ ਨਹੀਂ ਚਲਾਣਾ ਜੇ ਕੰਟੀਨਿਊਸਲੀ ਉਹਦੇ ਤੇ ਫਿਰ ਫੀਡਸ ਆ ਜਾਣਗੇ ਨਿਊਜ ਆ ਜਾਣਗੇ ਤੇ ਇੰਨਸਟਨਟਲੀ ਓਪਨ ਹੋਈ ਜਾਂਦਾ ਨਾ ਨਾ ਕਰਦੇ ਵੀ
ਹੂੰ ਸਹੀ ਗੱਲ ਮੈਂ ਤਾਂ ਕੁਛ ਟਾਈਮ ਲਈ ਨਾ ਮਤਲਬ ਮੈਂ ਸੋਚ ਮੈਂ ਤਾਂ ਸੋਚ ਰੱਖ ਕਿਆ ਹੁਣ ਸੋਚ ਰੱਖਿਆ ਕਿ ਮੈਂ ਕਰਦੀ ਹਾਂ ਮਤਲਬ ਅਪਲਾਈ ਹੁਣ ਜਿਵੇਂ ਖਾਣਾ ਖਾਣ ਦੇ ਟਾਈਮ ਸਾਡੇ ਘਰ ਕੋਈ ਨੀ ਯੂਜ ਕਰਦਾ ਹੈਗਾ ਮੋਬਾਈਲ ਨਾ ਕੋਈ ਮਤਲਬ ਐਲ ਈ ਡੀ ਚੱਲ ਰਹੀ ਹੈ ਨਾ ਕੁਛ ਵੀ ਹਨਾ ਨਾ ਕੋਈ ਟੀ ਵੀ ਦੇਖ ਰਹਾ ਆ ਤੇ ਫੇਰ ਮਤਲਬ ਮੈਂ ਕੁਛ ਆਪਣੇ ਲਈ ਵੀ ਟਾਈਮ ਰੱਖਿਆ ਘੰਟੇ ਦੋ ਘੰਟੇ ਵੀ ਮੈਂ ਤਾਂ ਮਤਲਬ ਨੋਟੀਫਿਕੇਸ਼ਨ ਹੀ ਉਹਦੀ ਔਫ ਕਰ ਦਿੰਦੀ ਆ ਕਿ ਸਾਇਲੈਂਟ ਹੀ ਲਗਾ ਦਿੰਦੀ ਆ ਕਿ ਬਜਦਾ ਬੱਜੀ ਜਾਵੇ ਕੋਈ ਗੱਲ ਨੀ ਬਾਅਦ ਚ ਕਾਲ ਆ ਗਈ ਤਾਂ ਸੁਣ ਲਈ ਬਾਕੀ ਕਿ ਮਤਲਬ ਮੈਸੇਜ ਵਗੈਰਾ ਮੈਂ ਨੀ ਦੇਖਦੀ
ਸਹੀ ਗੱਲ ਹੈ ਆਹੀ ਵਧੀਆ ਤਰੀਕਾ ਇਹਦੇ ਨਾਲ ਹੀ ਅਵੋਇਡ ਹੋ ਪਾਊਗਾ ਵਰਨਾ ਤਾਂ ਬਹੁਤ ਹੀ ਔਖਾ ਹੋ ਜਾਂਦਾ ਆਪਸ ਚ ਤਾਂ ਅਸੀਂ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਤਾਂ ਸਾਨੂੰ ਪਤਾ ਹੀ ਨੀ ਹੁੰਦਾ ਕੌਣ ਕਦੋਂ ਘਰੇ ਆਇਆ ਨਹੀ ਹੁੰਦਾ ਲੋਕਾਂ ਨਾਲ ਕਿਸੇ ਨੂੰ ਕੁੱਛ ਪਤਾ ਨੀ ਲੱਗ ਰਿਹਾ ਫੋਨ ਚ ਇੱਕ ਦੂਜੇ ਨੂੰ ਅਪਡੇਟ ਦੇ ਜਾਂਦੇ ਆ ਮੈਂ ਤਾਂ ਨਿਕਲ ਗਿਆ ਮੈਂ ਆ ਗਿਆ ਇੱਕ ਘਰੇ ਰਹਿੰਦੇ ਹੋਏ ਲੋਕਾਂ ਨੂੰ ਅੱਜ ਕੱਲ ਇਹੀ ਨਹੀਂ। ਪਤਾ ਕਿ ਘਰੇ ਰਹਿ ਕੌਣ ਰਿਹਾ ਘਰੇ ਹੈਗਾ ਕੌਣ ਆ ਕੌਣ ਨਹੀਂ ਹੈਗਾ ਤੇ ਦੂਜੇ ਪਾਸੇ ਵੇਖਿਆ ਜਾਵੇ ਸੋਸ਼ਲ ਮੀਡੀਆ ਸਹੂਲਤ ਵੀ ਦੇ ਰਿਹਾ। ਅੱਜ ਕੱਲ੍ਹ ਸੋਸ਼ਲ ਮੀਡੀਆ ਥਰੂ ਹੀ ਸਾਨੂੰ ਨਿਊਜ਼ ਪਤਾ ਲੱਗਦੀਏ ਕੁਛ ਔਰਡਰ ਕਰਨਾ ਆ, ਕਿਦੇ ਤੇ ਔਫਰ ਚੱਲ ਰਹੀ ਹੈ, ਇਹਦੇ ਲਈ ਦੇਖਿਆ ਜਾਵੇ ਤਾਂ ਹੈਲਪਫੁਲ ਸੋਸ਼ਲ ਮੀਡੀਆ ਹੀ ਹੋ ਜਾਂਦ ਏ।
ਹਮ ਓਹੀ ਬੈਨੀਫਿਟ ਕੁਛ ਟਾਈਮ ਲਈ ਯੂਜ ਕਰੇ ਮੈਨੂੰ ਸਾਰ ਦਿਨਾ ਹੁਣ ਮੈਂ ਮਤਲਬ ਚੈਕ ਕਰਦੀ ਰਹਿੰਣੀਂ ਹ ਹੁਣ ਜਿਵੇ ਇਥੇ ਆਦਾ ਨਾ ਕਿ ਆਪਾ ਟਾਈਮ ਵਗੇਰਾ ਹਰ ਇਕ ਚੈਕ ਕਰ ਸਕਦੇ ਚੈ ਕਰਦੀ ਰਹਿਨੀ ਆ ਤਾਕਿ ਮੈਨੂੰ ਪਤਾ ਲਗਦਾ ਰਹੈ ਕਿ ਬਚੇ ਬੱਚਿਆਂ ਨੇ ਪਿੱਛੋਂ ਯੂਜ ਕੀਤਾ ਯਾ ਨਹੀਂ ਹੁਣ ਅਸੀਂ ਕੋਈ ਕੰਮ ਕਰ ਰਹੇ ਹਾਂ ਬਾਹਰ ਕੰਮ ਚ ਬਿਜ਼ੀ ਹੋਵੇ ਕਿਚਨ ਚ ਬਿਜੀ ਹੋਵੇ ਵਿੱਚ ਪਿੱਛੋਂ ਬੱਚੇ ਲੈ ਕੇ ਬੈਠ ਜਾਂਦੇ ਆ, ਫਿਰ ਹਨਾ ਮੈਂ ਤਾਂ ਲੋਕਕ ਵਗੈਰਾ ਲਗਾ ਕੇ ਰੱਖਦੀ ਹਾਂ ਤਾਂ ਕਿ ਲੈਣ ਤਾਂ ਮੇਰੇ ਤੋਂ ਹੀ ਲੈਣ ਮੈਨੂੰ ਹੀ ਪਤਾ ਲੱਗੇ ਕੀ ਕਰ ਰਹੇ।
ਸਹੀ ਗੱਲ ਹੈ, ਬਟ ਕਿਆ ਕੀ ਜਾਵੇ ਹੁਣ ਸਕੂਲ ਵਾਲਿਆਂ ਨੇ ਵੀ ਤਾਂ ਸੇਮ ਚੀਜ਼ ਹੀ ਕਰਤੀ ਹੈ। ਕਿ ਬੱਚਿਆਂ ਦਾ ਹੋਲੀਡੇ ਹੋਮਵਰਕ ਫੋਨ ਤੇ
ਹਮ ਹਮ
ਹੁਣ ਓਫਲਾਈਨ ਰਹੇ ਕਿ
ਨਹੀਂ ਮੇਰੇ ਬੱਚਿਆਂ ਦਾ ਠੀਕ ਹੈ, ਹਾਂ ਉਹ ਮਤਲਬ ਉਹਨੇ ਟੋਪ ਟੌਪਿਕ ਵਗੈਰਾ ਦੱਸ ਤੇ ਬਾਕਿ ਫਿਰ ਮਤਲਬ ਜ਼ਿਆਦਾ ਮੋਬਾਇਲ ਦਾ ਰੋਲ ਨੀ ਰਹਿ ਗਿਆ। ਉਹਨਾਂ ਦੇ ਹੋਮ ਵਿੱਚ -ਵਿੱਚ ਉਹ ਠੀਕ ਹੈ ਫਿਰ ਉਹਨਾਂ ਨੂੰ ਵੀ ਪਤਾ ਕਿ ਬੱਚਿਆਂ ਨੇ ਫਿਰ ਫੋਨ ਲੈ ਕੇ ਬੈਠੇ ਰਹਿਣਾ ਕੰਮ ਤਾਂ ਕਰਨਾ ਣੀਂ
ਸਹੀ ਗੱਲ ਹੈ। ਬੱਚੇ ਫੇਰ ਉਹ ਮੌਕਾ ਭਾਲਦੇ ਨੇ ਜੇ ਖੁੱਦ ਚਲਾਓ ਉਹਨਾ ਨੂੰ ਟੋਕੋ ਤਾਂ ਵੀ ਉਹਨਾਂ ਨੂੰ ਮੌਕਾ ਮਿਲ ਜਾਂਦਾ। ਕਿ ਆਪ ਬੀ
ਪਹਿਲਾਂ ਮਤਲਬ ਹਾਂ ਪਹਿਲਾਂ ਲੋਕਾਂ ਦੀ ਕਿੰਨੀ ਵਧੀਆ ਲਾਈਫ ਹੁੰਦੀ ਜਦੋਂ ਫੋਨ ਨੀ ਸੀ ਹੁੰਦੇ ਕਿੰਨਾ ਫਰੀ ਟਾਈਮ ਹੁੰਦਾ ਸੀ ਹਨਾ ਹੁਣ ਮਤ ਮਤਲਬ ਕੁਛ ਦੇਖੋ ਫੋਨ ਤੇ ਸਕਰੋਲ ਕਰੋ ਮਤਲਬ ਵੈਸੇ ਹੀ ਜੇ ਕੁੱਛ ਆ ਜਾਵੇ ਨੋਟੀਫਿਕੇਸ਼ਨ ਦੇਖਣ ਲੱਗ ਜਾਓ ਤਾਂ ਇਹ ਨੀ ਪਤਾ ਲੱਗਦਾ ਕਿ ਤੁਸੀਂ ਇੱਕ ਰੀਲ ਦੇਖਦੇ, ਦੇਖਦੇ ਹਜ਼ਾਰ ਰੀਲ ਕਦੋਂ ਦੇਖ ਲਿਓ ਘੰਟਾ ਡੇਢ ਘੰਟਾ ਤੁਹਾਾ ਟਾਈਮ ਹੀ ਲੰਘ ਜਾਂਦਾ ਵੇਸਟ ਹੋ ਜਾਂਦਾ ਟਾਈਮ
ਸਹੀ ਗੱਲ ਹੈ। ਸਿਹਤ ਵੀ ਲੋਕਾਂ ਦੀ ਪਹਿਲਾਂ ਜ਼ਿਆਦਾ ਠੀਕ ਤਾਂ ਹੀ ਰਹਿੰਦੀ ਸੀ ਫਿਜ਼ਕਲ ਐਕਟ ਐਕਵਿਟੀ ਹੋ ਜਾਂਦੀ ਸੀ। ਫੋਨ ਫੋਨ ਘੱਟ ਸੀ। ਸੋਸ਼ਲ ਮੀਡੀਆ ਘੱਟ ਸੀ, ਹੁਣ ਫਿਜ਼ਕਲ ਐਕਟੀਵਿਟੀ ਰਹਿ ਨਹੀਂ ਗਏ ਜਿੱਦਾਂ ਫ੍ਰਰੀ ਹੋਏ ਫੜਿਆ ਫੋਨ ਚਲਾਇਆ ਟੀ ਵੀ ਤੇ
ਪੜਿਆ ਏ ਸਹੀ ਗੱਲ ਹੈ। ਉਹੀ ਤਾਂ ਹੈ ਨਾ ਫੇਰ ਉਹੀ ਗੱਲ ਆ ਜਾਂਦੀ ਹੈ।
ਲੋਕਾਂ ਦੀ ਜ਼ਿੰਦਗੀ ਚ ਫੋਨ ਤੋਂ ਇਲਾਵਾ ਹੁਣ ਰਹਿ ਹੀ ਨੀ ਗਿਆ ਕੁਛ ਕੀਤੇ ਜਾਣੇ ਕੁਛ ਕਰਨਾ ਚੱਲ ਫੋਨ ਘਰੇ
ਨਹੀਂ ਦੇਖੋ ਕਈ ਲੋਕਾਂ ਨੇ ਮਤਲਬ ਸੋਰਸ ਆਫ ਇਨਕਮ ਵੀ ਬਣਾਇਆ ਦੇਖੋ ਵੀਡੀਓਜ਼ ਵਗੈਰਾ ਬਣਾਉਂਦੇ ਆ ਵਲੋਗ ਬਣਾਉਂਦੇ ਆ ਹਨਾ ਯੂਟਿਊਬ ਚੈਨਲ ਹੁੰਦੇ ਆ ਲੋਕਾਂ ਦੇ ਇੰਸਟਾਗ੍ਰਾਮ ਤੇ ਹੁੰਦੇ ਤੇ ਮਤਲਬ ਇਨੇ ਇੰਨੇ ਲੱਖਾਂ ਚ ਫਲੋਰ ਹੁੰਦੇ ਆ ਹਾਂ ਉਹ ਚਲੋ ਉਹਨਾ ਦਾ ਤਾਂ ਇੱਕ ਤਰ੍ਹਾਂ ਦਾ ਪ੍ਰੋਫੈਸ਼ਨ ਹੋ ਗਿਆ ਇਹ ਕੰਮ ਹੋ ਗਿਆ ਹਨਾ।
ਕਰਨ ਵਾਲੇ ਉਹਨੂੰ ਸਹੀ ਤਰੀਕੇ ਨਾਲ ਵੀ ਯੂਟੀਲਾਈਜ਼ ਕਰ ਰਹੇ ਨੇ ਨਾ ਕਰਨ ਵਾਲੇ ਉਹ ਵੀ ਨਹੀਂ ਕਰ ਰਹੇ
ਹੂੰ ਦੇਖੋ ਸੋਰਸ ਆਫ ਇਨਕਮ ਬਣਦਾ ਸਾਡੇ ਵਰਗਿਆਂ ਨੂੰ ਕੀ ਮਿਲਦਾ ਸਕੋਲ ਕਰਕੇ ਕੁਛ ਮਿਲਦਾ ਉਹਨਾਂ ਨੂੰ ਤਾਂ ਵੀਡੀਓਜ਼ ਬਣਾ ਕੇੇ ਪਾ ਮਤਲਬ ਬੈਨੀਫਿਟ ਵੀ ਹੁੰਦਾ ਸਾਨੂੰ ਤਾਂ ਕੋਈ ਬੈਨੀਫਿਟ ਨਹੀਂ ਅਸੀਂ ਇਨਾ ਸਕੋਲ ਕਰਦੇ ਰਹੀਏ ਕਰਦੇ ਰਹੀਏ ਫ ਮੈਂ ਵੀ ਇਹੀ ਗੱਲ ਸੋਚੀ ਫਿਰ ਮੈਂ ਬੰਦ ਕਰਤਾ ਜ਼ਿਆਦਾ ਯੂਜ ਕਰਨਾ
ਸਹੀ ਗੱਲ ਹੈ ਸਾਡਾ ਤਾਂ ਨੁਕਸਾਨ ਹੀ ਹੁੰਦਾ ਆ ਸਰੀਰ ਗਵਾਨੇ ਨਾਲ ਆਈਸਾਈਟ ਦੀ ਅੱਜ ਕਲ ਪ੍ਰੋਬਲਮ ਇਨੀ ਹੋਣ ਲੱਗ ਪਈ
ਹੋਰ ਉਹ ਤੋਂ ਇਲਾਵਾ ਦੇਖੋ ਜਿਹੜਾ ਗ਼ਲਤ ਕੰਟੈਂਟ ਆਉਂਦਾ ਉਹਦਾ ਬੱਚਿਆਂ ਤੇ ਕਿੰਨਾ ਗ਼ਲਤ ਅਸਰ ਪੈਂਦਾ ਮੋਬਾਈਲ ਫੋਨ ਤੇ ਦੇਖਦੇ ਆ ਬੱਚੇ ਜਲਦੀ ਮੈਚੌਰ ਹੋ ਜਾਂਦੇ ਆ ਬੱਚੇ ਹਨਾ ਗ਼ਲਤ ਚੀਜ਼ਾਂ ਦੇਖਦੇ ਆ ਗ਼ਲਤ ਆਦਤਾਂ ਪੈਂਦੀਆਂ ਬੱਚਿਆਂ ਦੇ ਵਿੱਚ ਉਹ ਵੀ ਮਤਲਬ ਮੈਨੂੰ ਲੱਗਦਾ ਵੀ ਪੇਰੈਂਟਸ ਦਾ ਹੀ ਉਹ ਹੁੰਦਾ ਕਿ ਪੇਰੈਂਟਸ ਦੀ ਮਤਲਬ ਰਿਸਪੋਂਸੀਬਿਲਟੀ ਵੀ ਚੈੱਕ ਕਰੋ ਤੁਹਾਡਾ ਬੱਚਾ ਕੀ ਦੇਖ ਰਿਹਾ ਸੋਸ਼ਲ ਮੀਡੀਆ ਤੇ
ਸਹੀ ਗੱਲ ਹੈ ਅੱਜ ਕੱਲ੍ਹ ਵੇਖਿਆ ਜਾਵੇ ਤਾਂ ਦੋਵੇਂ ਚੀਜ਼ਾਂ ਹੀ ਹੈਗੀਆਂ ਨੇ। ਜੇ ਉਹਦੇ ਚੰਗੇ ਪ੍ਰਭਾਵ ਹੈਗੇ ਨੇ ਤਾਂ ਉਹਦਾ ਬੁਰਾ ਪ੍ਰਭਾਵ ਵੀ ਹੈਗਾ ਨਾਲ ਨਾਲ ਹੀ ਨਾਲ।
ਹਾਂਜੀ। ਉਹੀ ਹੈ ਨਾ ਵੀ ਇਹ ਤਾਂ ਹੁਣ ਸਾਡੀ ਰਿਸਪੋਂਸੀਬਿਲਿਟੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਤੇ ਕੰਟਰੋਲ ਕਰੀਏ ਪਹਿਲਾਂ
ਪਹਿਲਾਂ ਅਸੀਂ ਖੁਦ ਤੇ ਕਰੀਏ ਸਹੀ ਗੱਲ ਹੈ ਅ ਤਾਂ ਹੀ ਇਹ ਇੰਪਲੀਮੈਂਟ ਕਰ ਪਾਵਾਂਗੇ ਅਸੀਂ ਦੂਜੇ ਤੇ ਜੇ ਅਸੀਂ ਆਪ ਨੇ ਤੇ ਕੰਟਰੋਲ ਰੱਖਾਂਗੇ ਤੇ ਬੱਚੇ ਆਪ ਨੇ ਤੇ ਆਪਣੇ ਆਪ ਕਰ ਲਾਂਗੇ ਅਸੀਂ ਖੁਦ ਆਪਣੇ ਆਪ ਨੂੰ ਫਿਜ਼ਕਲ ਐਕਟੀਵਿਟੀ ਚ ਜ਼ਿਆਦਾ ਪਾਈਏ ਗੱਲਾਂ ਚ ਏ ਆਪ ਨੂੰ ਆਪ ਨੂੰ ਫੈਮਲੀ ਟਾਈਮ ਦੇਈਏ ਤੇ ਓਨਾਂ ਹੀ ਬੱਚੇ ਅਵੋਇਡ ਕਰਨਗੇ।
ਮੈਂ ਤਾਂ ਉਹੀ ਸੋਚ ਰੱਖਿਆ ਵੀ ਅਸੀਂ ਮੋਬਾਇਲ ਦੇ ਨਾਲ ਨੀ ਬੰਦਣਾ ਅਸੀਂ ਇਹਨੂੰ ਬੰਦ ਕੇ ਰੱਖਣਾ ਅਸੀਂ ਇਹਨੂੰ ਯੂਜ ਕਰਨਾ ਇਹ ਨਾ ਸਾਨੂੰ ਯੂਜ ਕਰੇ ਕਿ ਹਾਂ ਅਸੀਂ ਆਪਣਾ ਇਥੇ ਟਾਈਮ ਵੇਸਟ ਕਰੀਏ। ਇਹੀ ਗੱਲ ਮੈਂ ਬੱਚਿਆਂ ਨੂੰ ਕਹਿੰਦੀ ਹੁੰਦੀ ਹਾ ਆਪਣੇ ਨੂੰ ਚਲੋ ਮੈਨੂੰ ਥੋੜ੍ਹਾ ਕੰਮ ਸੀਗਾ ਫੇਰ ਆਪਾਂ ਗੱਲ ਕਰਦੇ ਆ ਬੈਠ ਕੇ ਕਿਸੇ ਦਿਨ ਮਿਲਦੇ ਆ
ਠੀਕ ਹੈ ਜੀ ਫੇਰ ਗੱਲ ਕਰਾਂਗੇ ਧਿਆਨ ਰੱਖੋ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।